ਹੋਰ ਮੈਂ ਤਾਂ ਲੇਟ ਹੀ ਹੋਈ ਸੀ।
ਬਸ ਬਸ ਦ ਤਰੀ ਵੱਜੇ ਦੇ ਆ ਰੋਟੀ ਰੋਟੀ ਖਾਧੀ ਆ ਦੁਪਹਿਰ ਦੀ ਸ਼ਾਮੀ ਚਾਹ ਵਗੈਰਾ ਪੀ ਫਰੂਟਸ ਵਗੈਰਾ ਖਾਧੇ ਕੁਛ। ਹੁਣ ਰਾਤ ਦੀ ਤਿਆਰੀ ਹੋਣੀ ਆ ਹੁਣ ਰਾਤ ਸੋਚਾਂ ਪੈਣੀ ਆ ਕੀ ਬਣਾਈਏ।
ਹਾਂਜੀ। ਸਵੇਰ, ਦੁਪਹਿਰ ਦੇ ਵੇਲੇ ਉਹ ਫਿਰ ਸ਼ਾਮ ਦਾ ਧਿਆਨ ਰਹਿੰਦਾ ਕਿ ਸ਼ਾਮੀ ਕੀ ਬਣਾਉਣਾ।
ਹਾਂਜੀ
ਕੰਬਾਈਡ ਫੈਮਿਲੀ ਵਿੱਚ ਤਾਂ ਜ਼ਿਆਦਾ ਟੈਨਸ਼ਨ ਹੁੰਦੀ ਐ।
ਬਿਲਕੁਲ ਬਿਲਕੁਲ ਹੁਣ ਦਪਹਿਰ ਤੁਸੀਂ ਸਵੇਰੇ ਨਾਸ਼ਤੇ ਨਾ ਦਾਲ ਬਣਾਈ ਸੀ। ਤੇ ਕਿਸੇ ਨੇ ਖਾਧੀ ਨੀ ਕਿਉਂਕਿ, ਪਹਿਲਾਂ ਸਾਰੇ ਲੱਸੀ ਵਗੈਰਾ ਪੀ ਚੁੱਕੇ ਸੀ ਰੋਟੀ ਕਿਸੇ ਨੇ ਖਾਧੀ ਨ ਫਿਰ ਦਾਲ ਆ ਗਏ ਦੁਪਹਿਰੇ ਕੰਮ ਤੇ ਹੁਣ ਥੋੜ੍ਹੀ ਦਾਲ ਪਈ ਹੈ ਹੁਣ ਨਾ ਫਿਰ ਨਾ ਅ ਦੁਕਾਨਾਂ ਬੰਦ ਨੇ ਸਾਰੀਆਂ। ਤਿੰਨ ਦਿਨ ਨਾ ਤਿੰਨ ਦਿਨ ਗਰਮੀਆਂ ਛੁੱਟੀਆਂ ਕੀਤੀਆਂ ਤਿੰਨ ਚਾਰ ਦਿਨ ਦੀਆਂ ਦੁਕਾਨਦਾਰਾਂ ਨੇ।
ਅੱਛਾ, ਬਹੁਤੀ ਗਰਮੀ ਪੈ ਰਹੀ ਹੈ ਨਾ।
ਹਾਂਜੀ, ਤਾਂ ਕਰਕੇ ਹੁਣ ਦਾਲ ਪੀਆ ਦੇਖਾਂਗੇ ਨਾਲ ਆਲੂ ਵਗੈਰਾ ਬਣਾਵਾਂਗੇ ਕੁਛ ਸੁਕੀ ਸਬਜ਼ੀ
ਹਾਂਜੀ,
ਭ ਦਾਲ ਖਾਧੀ ਆ ਉਹਦਾ ਰਾਤੀ ਵੀ ਦਾਲ ਖਾਏ ਨਾ ਖਾਏ।
ਓ ਤਾਂ ਹੈ।
ਬਣਾਵਾਂਗੇ ਖਣੇ ਚੋਲ ਬਣਾ ਲਾਂਗੇ।
ਹਾਂਜੀ, ਦਾਲ ਤੇ ਫਿਰ ਘੱਟ ਹੋਏਗੀ ਨਾ ਚੋਲਾਂ ਨਾਲ
ਹਾਂਜੀ, ਨਾਲ ਨਹੀਂ ਸਾਡੀ ਨਾ ਮੰਮੀ ਨੀ ਖਾਂਦੀ ਚੋਲ ਸ਼ੂਗਰ ਹੈ ਮੇਰੀ ਸੱਸ ਨੂੰ
ਅੱਛਾ, ਉਹਨਾਂ ਵਾਸਤੇ ਫੁਲਕੇ ਬਣਾ ਦਿਓ।
ਹਾਂ, ਮੰਮੀ ਉਹੀ ਨੀ ਖਾਂਦੀ ਪਾਪ ਸਾਡੇ ਸੋਹਰਾ ਸਾਹਿਬ ਜਿਹੜੇ ਹੈਗੇ ਡੈਡੀ ਖਾਂਦੇ ਆ ਉਹ ਸ ਦੀ ਕੜਛੀ ਲੈਂਦੇ ਆ ਉਹ ਰਾ। ਚੋਲ ਖਾਂਦੇ ਹੀ ਨੀ ਹੈ ਹਾਂਜੀ ਬਸ ਮੈਂ ਤੇ ਮੇਰੇ ਹਸਬ ਐ ਤੇ ਮੇਰੀ ਬੇਟੀ ਖਾਂਦੀ ਆ ਚੋਲ ਖੁਸ਼ ਹੋ ਕੇ ਮੈਂ ਉਬਾਲ ਕੇ ਬਣਾਵਾਂ ਨਾ ਪਿੱਛ ਕੱਢ ਕੇ।
ਹਾਂਜੀ,
ਤਾਂ ਤੇ ਉਹ ਖਾ ਲਈਏ ਕਹਿੰਦਾ ਪਿੱਛ ਮਾਰ ਕੇ ਬਣਾ ਤੇ ਫਿਰ ਉਹ ਖਾਂਦੀ ਨੀ ਕਹਿੰਦੀ ਮੈਂ ਨਹੀਂ ਖਾਣੇ ਆ ਚੌਲ।
ਹੁਣ ਬੱਚਿਆਂ ਕਰਕੇ ਫੇਰ ਬਣਾਨਣੇ ਪੈਂਦੇ।
ਬਸ ਮੈਨੂੰ ਵੀ ਇਹੀ ਸਵਾਦ ਲੱਗਦੀ ਹੈ ਪਿੱਛ ਪਾਣੀ ਇੱਕ ਸਾਰਾ ਚਾਵਲਾਂ ਦਾ ਬਾਹਰ ਕੱਢ ਦੋ ਤੇ ਐ। ਸ ਚਾਵਲ ਉਹ ਨੁਕਸਾਨ ਨੀ ਕਰਦੇ ਏ।
ਹਾਂਜੀ, ਮੇਰੀ ਸੱਸ ਬਣਾਉਂਦੀ ਸੀ ਪਿੱਛ ਕੱਢ ਕੇ ਨਾ ਤੇ ਮੈਂ ਤੇ ਫੇਰ ਜਿੱਦਾਂ ਦਾ ਵੀ ਬਣਾ ਲੈਂਦੀ ਆ ਮੇਰੀ ਕੁੜੀਆਂ ਖਾ ਲੈਂਦੀਆਂ ਪਹਿਲਾਂ ਤਾਂ ਉਹ ਆਦਤ ਹਾਂਜੀ।
ਨੀ ਖਾਂਦੀ ਏ। ਮੈਂ ਉਹਦੀ ਹੋਣ ਦੇ ਬਾਰੇ ਨਾ ਮੈਂ ਇਹੀ ਖਾ ਸੀ ਚੌਲ ਪਿੱਛ ਕੱਢ ਕੇ
ਹਾਂ, ਤੇ ਜਵਾਕਾਂ ਨੂੰ ਫੇਰ ਉਹੀ ਆਦਤ ਪੈ ਜਾਏਗੀ ਨਾ ਜੋ ਮਾਂ ਨੇ ਖਾਧਾ ਸੀ।
ਹਾਂਜੀ ਹਾਂ, ਹੀ ਖਾਂਦੀ ਆ ਫਿਰ ਉਹੀ ਬਣਾਉਦੀ। ਮੈਂ ਕੁਛ ਨੀ ਆ ਮੈਂ ਤਾਂ ਵੈਸੇ ਹਾਊਸ ਵਾਈਫ ਹਾਂ ਬਟ ਮੈਨੂੰ ਔਫਰ ਆ ਰਹੇ ਸੀ ਜੋਬ ਵਗੈਰਾ ਦੇ ਪਰ ਮੈਂ ਜੇ ਕਰਨੀ ਹੈ ਕਿਉਂਕਿ ਮੇਰੀ ਕੁੜੀ ਛੋਟੀ ਏ ਮੰਮੀ ਨੂੰ ਸ਼ੂਗਰ ਹੈ ਗੀ ਏ ਉਹਨਾਂ ਨੂੰ ਪਤਾ ਆਪਣਾ ਸਾਬਣਾ ਔਖਾ ਹੋ ਜਾਂਦਾ ਹੈ ਮਰੀਜ਼ਾਂ ਨੂੰ ਤਾਂ। ਉਹਨਾਂ ਨੇ ਬੱਚਿਆਂ ਨੂੰ ਕਿੱਥੋਂ ਦੇਖਣਾ ਆ
ਹਾਂਜੀ
ਤਾਂ ਕਰਕੇ ਡੇ ਪੂਰੀਆਂ ਬੜੀਆਂ ਆ ਸਾਡੇ ਬੂਹੇ ਦੇ ਨਾਲ ਕਿਉਂਕਿ ਸਾਡਾ ਮੇਰੀ ਸਾਬ ਦਾ ਕਮਰਾ ਤੂੰ ਮੰਜਲੇ ਤੇ ਆ ਮੇਰਾ ਕਮਰਾ ਤੂੰ ਮੰਜਿਲੇ ਤੇ ਆ ਸਾਡੇ ਬੂਹੇ ਖੁੱਲਦੀਆਂ ਹੀ ਪੌੜੀਆਂ ਹੈਗੀਆਂ ਆ ਇੱਕ ਵਾਰੀ ਮੇਰੇ ਮੇਰੇ ਘਰ ਵਾਲੇ ਰ
ਹਾਂਜੀ
ਇੱਕ ਕੋਈ ਲੈ ਕੇ ਭੈਣ ਖਰਾਬ
ਅੱਛਾ ਇਹ ਵੀ ਚੰਗੀ ਗੱਲ ਹੈ ਜੇਠਾਨੀਆ ਦਰਾਨੀਆਂ ਹੁੰਦੀਆਂ ਤੇ ਕਲੇਸ਼ ਬਹੁਤ ਕਪੱਤ ਪੈਂਦੇ ਨੇ
ਬਹੁਤ ਜ਼ਿਆਦਾ ਕਪੱਤ ਪੈਂਦੇ ਨੇ ਉਹ ਹੁੰਦੀ ਨਾ ਆਪਣੀ ਨੀ ਕਰਦੀ ਹੈ ਉਹ ਸਮਝਦੇ ਨ ਹੈ ਕਿ ਨੂੰ ਪਰ ਸਮਝਣ ਮੁੜੇ ਸਮਝ ਵੀ ਜਾਂਦੀਆਂ ਨੇ ਪਰ ਨਹੀਂ ਸਮਝਦੀਆਂ ਫੇਰ ਉਹ ਲੜਾਈਆਂ ਈ ਹੁੰਦੀਆਂ ਨੇ
ਹਾਂਜੀ ਸਾਡੀ ਵੀ ਨਾ ਦੋ ਨੇ ਮਤਲਬ ਮੇਰੇ ਜੋ ਹਸਬੈਂਡ ਨੇ ਉਹ ਦੋ ਭੈਣ ਦੋ ਭਰਾ ਨੇ ਭੈਣ ਇੱਕ ਵੀ ਨਹੀਂ ਹੈ ਤੇ ਛੋਟਾ ਵਾਲਾ ਭਰਾ ਹੈ ਨਾ ਉਹ ਤਾਂ ਖੰਨੇ ਰਹਿੰਦਾ ਤੇ ਉਹਦੀ ਵ ਤੈਨੂੰ ਮਤਲਬ ਦੋ ਮਤਲਬ ਛੇ ਮਹੀਨੇ ਵੀ ਨੀ ਹੋਏ ਤੇ ਮੇਰੇ ਸਹੁਰੇ ਨੇ ਕਿਹਾ ਕਿ ਖਰਚੇ ਨਾ ਤੁਹਾਡੇ ਖਰਚੇ ਵੱਧ ਗਏ ਨੇ ਮਤਲਬ ਕਿ ਹੁਣ ਫੈਮਲੀ ਵੱਡੀ ਹੋ ਗਈ ਤੇ ਆਪਣਾ ਖਰਚਾ ਦੇ ਦਿਓ ਬ ਮੇਰੇ ਦਿਓਰ ਨੂੰ ਕਿਹਾ ਮੇਰੇ ਸਹੁਰੇ ਨੇ ਤੇ ਉਹਨੇ ਤੋਂ ਕੁਛ ਕਆ ਨੀ ਪਹਿਲਾਂ ਉਹਦੀ ਵੋਟੀ ਨੇ ਕਹਿ ਦਿੱਤਾ ਮਤਲਬ ਸਾਡੀ ਜ਼ੁਬਾਨ ਨੀ ਚਲੀ ਆਪਣੇ ਸਰ ਦੇ ਸਾਹਮਣੇ ਉਹਨੇ ਪੰਦਰਾਂ ਦਿਨ ਵਿੱਚ ਹੀ ਇੰਨੀ ਜ਼ੁਬਾਨ ਚਲਾਣੀ ਕਹਿੰਦੀ ਨਹੀਂ ਅਸੀਂ ਕੀ ਇੰਨੀ ਜਦਾ ਰੋਟੀ ਉਹ ਖਾਵਾਂਗੇ ਕਿ ਬਈ ਸਰ ਸਾਨੂੰ ਸਾਡੇ ਤਿੰਨ ਤਿੰਨ ਹਜ਼ਾਰ ਰੁਪਏ ਦੇ ਖਰਚੇ ਕਰਨੇ ਪੈਣਗੇ ਕਰੀਏ ਅਦੇ ਤੂੰ ਚੰਗਾ ਮੈਂ ਕਿਰਏ ਤੇ ਰਹਿ ਲਵਾਂ
ਬਿਲਕੁਲ ਬਿਲਕੁਲ
ਤੇ ਉਹ ਨਾ ਆਪਣੇ ਆਪ ਵੀ ਨੂੰ ਲੈ ਕੇ ਆਟ ਦਿਓ
ਗੱਲ ਤਾਂ ਦੇਖੋ ਮਾਂ ਬਾਪ ਨੇ ਕਿੰਨੇ ਸਾਲ ਤੋਂ ਉਹਨੂੰ ਪਾ ਲਿਆ ਪੜ੍ਹਾਇਆ ਲਿਖਾਇਆ ਵੱਡਾ ਕੀ ਠੀਕ ਹੈ ਮੰਨਦੇ ਆਾਂ ਪਰ ਇੰਨਾ ਖਰਚਾ ਨੀ ਹੁੰਦਾ ਫ ਅੱਜ ਕੱਲ ਜ਼ਮਾਨੇ ਵਿੱਚ ਤੁਹਾਨੂੰ ਪਤਾ ਅੱਜ ਕੱਲ ਮਹਿੰਗਾਈ ਬੜੀ ਜ਼ਿਆਦਾ ਅਗਲਾ ਵੀ ਕੀ ਕਰੀ
ਹਾਂਜੀ
ਅਸੀਂ ਆਪਣੇ ਹਸਬੈਂਡ ਨੂੰ ਕਦੇ ਨੀ ਟੋਕਿਆ ਵੀ ਤੁਸੀਂ ਕਿੰਨਾ ਕਮਾਦੇ ਹੋ ਸਾਨੂੰ ਸੈਲਰੀ ਵੀ ਨੀ ਪਤਾ ਸੀ ਆਪਣੇ ਮਾਂ ਪਿਓ ਨੂੰ ਦੇ ਦਿੰਦੇ ਸੀ ਅਸੀਂ ਅਜੇ ਤੱਕ ਨਹੀਂੀ ਪਤਾ ਕਰੇ ਕਿ ਤੁਸੀਂ ਕਿੰਨਾ ਕਮਾਉਦੇ ਹੋ ਕਿੰਨਾ ਕੁਛ ਕਰਦੇ ਹੋ
ਹਾਂਜੀ
ਮੇਰੇ ਦਰਾਨੀ ਬੜੀ ਚਲਾਕ ਨਿਕਲੀ
ਹੁੰਦਾ ਹੀ ਇੱਕ ਇੱਕ ਸਿੱਧਾ ਇੱਕ ਚਲਾਕ ਹੁੰਦਾ ਹਾਂਜੀ
ਫੇਿਰ ਮੇਰੀ ਛੋਟੀ ਕੁੜੀ
ਹਾਂਜੀ
ਫੇਿਰ ਮੇਰੀ ਛੋਟੀ ਕੁੜੀ ਵੀ ਤੇ ਉਹਓਦੀ ਵਾਰੀ ਵੀ ਮਤਲਬ ਸਵਾ ਮਹੀਨਿਆਂ ਦਾ ਬੱਚਾ ਤਾਂ ਜਦੋਂ ਤੱਕਨ ਨਹੀਂ ਹੁੰਦਾ ਤਾਂ ਬੱਚਾ ਰੋਂਦਾ ਹੀ ਰਹਿੰਦਾ?
ਹਾਂਜੀ।
ਅਤੇ ਇਹ ਓਬਜੈਕਸ਼ਨ ਕਰਦੇ ਕਿ ਰੋਂਦੀ ਕਿਉਂ ਹੈ ਰੋਂਦੀ ਕਿਉਂ ਹੈ। ਇਹਨਾਂ ਨੇ ਰੋਣਾ ਪਿੱਟਣਾ ਤੇ ਮੈਂ ਕਹਿੰਦੀ ਸੀ ਕਿ ਬਈ ਬੱਚਾ ਛੋਟਾ ਹੈ ਉਹਨੇ ਤਾਂ ਉਹ ਰੇਏਗਾ ਹੀ। ਸਵਾ ਮਹੀਨੇ ਦਾ ਤੇ ਇਸ ਗੱਲ ਤੇ ਬੜਾ ਕਲੇਸ਼ ਹੁੰਦਾ ਸੀ ਮੇਰੇ ਘਰ। ਮੈਂ ਬਹੁਤ ਦੁਖੀ ਹੁੰਦੀ ਸੀ।
ਹਮ ਹਮ ਹਮ ਹਮ।
ਮੈਂ ਤਾਂ ਆਪਣੇ ਵਾਹਿਗੁਰੂ ਦਾ ਭਲਾ ਕਰਦੀ ਸੀ ਮੈਂ ਕਹਿੰਦੀ ਕਿ ਮਤਲਬ ਬਾਬਾ ਜੀ ਦਾ ਨਾਮ ਹੀ ਸਿਮਰਦੀ ਸੀ। ਔਰ ਮੈਂ ਇਹ ਕਹਿੰਦੀ ਸੀ ਕਿ ਬਾਬਾ ਜੀ ਮਤਲਬ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਕਿ ਮੈਂ ਇਹਨਾਂ ਦੇ ਮੱਥੇ ਲਗਾ। ਤੁਸੀਂ ਨਾ ਮਤਲਬ ਇਹਨਾਂ ਨੂੰ ਚੁੱਪ ਕਰਾਓ ਕਿਉਂਕਿ ਓਪਰੇਸ਼ਨ ਤੋਂ ਮੇਰੇ ਦੋਨੋ ਨਿਆਣੇ ਹੋਏ ਸੀ ਤੇ ਮੈਂ ਚੁੱਪ ਹੀ ਰਹਿੰਦੀ ਸੀ ਬਟ ਬਹੁਤ ਓਵਰ ਹੋ ਗਿਆ ਤਾਂ ਮੈਂ ਜਾ ਕੇ ਬੋਲੀ। ਮਤਲਬ ਸਾਰਾ ਦਿਨ ਮੈਂ ਭੁੱਖੀ ਰਹਿੰਦੀ ਮੇਰੀ ਸੱਸ ਮੈਨੂੰ ਰੋਟੀ ਵੀ ਨਾ ਪੁੱਛਦੀ
ਬਿਲਕੁਲ
ਰ ਮੇਰਾ ਬੰਦਾ ਕੰਮ ਤੇ ਚਲਾ ਜਾਂਦਾ ਫੇਿਰ ਉਹ ਆਉਂਦਾ ਤੇ ਮੈਂ ਰੋਂਦੀ ਤੇ ਕਹਿੰਦਾ ਕੀ ਹੋਇਆ ਫਿਰ ਮੈਂ ਹਾਰ ਕੇ ਦੱਸਿਆ ਮੈਂ ਕਿ ਕਲੇਸ਼ ਕਰਦੇ ਨੇ ਇਹ ਬੱਚਾ ਮੇਰਾ ਰੋਂਦਾ ਤੇ ਕਹਿੰਦੇ ਨੇ ਕਿ ਰੋਂਦਾ ਕਿਉਂ? ਤੇ ਫਿਰ ਉਹ ਮੇਰੀ ਸੱਸ ਨੂੰ ਕਹਿੰਦਾ ਕਿ ਮੰਮੀ ਤੁਸੀਂ ਵੀ ਤਾਂ ਨਿਆਣੇ ਜੰਮੇ ਨੇ, ਤੁਹਾਨੂੰ ਇਹਨੀ ਨੀ ਸੈੰਸ ਬੱਚਾ ਕਿਉਂ ਰੋਂਦਾ
ਹਾਂ।
ਫੇਰ ਮੇਰੀ ਦਾਦੀ ਸੱਸ ਨੇ ਮੈਨੂੰ ਲੁਕ- ਲੁੱਕ ਕੇ ਰੋਟੀ ਦੇ ਦਿੰਦੀ। ਕਦੀ ਦੁੱਧ ਕਦੀ ਉਹ ਦੁੱਧ ਦੇ ਨਾਲ ਰੱਸ ਦੇ ਦੇਂਦੇਂ। ਮਤਲਬ ਮੇਰੀ ਸੱਸ ਨੂੰ ਪਤਾ ਲੱਗਦਾ, ਇਸ ਗੱਲ ਦਾ ਵੀ ਕਲੇਸ਼ ਹੁੰਦਾ।
ਹਾਂਜੀ। ਬੰਦਾ ਪਤਾ ਯਾਦ ਓਹਨੂੰ ਕਰਦਾ ਜ ਉਹਨਾਂ ਨੇ ਸਾਡੀ ਮਦਦ ਕੀਤੀ ਹੁੰਦੀ ਹੈ ਨਾ। ਜਿਹਨਾਂ ਨੂੰ ਸਾਡੀ ਪਰਵਾਹ ਹੁੰਦੀ, ਸਾਨੂੰ ਪਿਆਰ ਕੀਤਾ ਦਾ ਬੰਦਾ ਉਹਨਾਂ ਨੂੰ ਬੜਾ ਯਾਦ ਕਰਦਾ ਭਾਵੇਂ ਉਹ ਨਾ ਰਹੇ ਨਾ ਰਹੇ
ਹਾਂਜੀ ਅੱਜ ਨਹੀਂ ਨਾ ਮੇਰੀ ਦਾਦੀ ਸੱਸ, ਤੇ ਮੈਨੂੰ ਬਹੁਤ ਚੇਤੇ ਆਉਂਦੀ ਹੈ। ਕਿ ਉਹ ਐ ਕਰਦੀ ਸੀ ਉਹ ਇਹ ਕਰਦੀ ਸੀ ਮਤਲਬ ਲੁੱਕ- ਲੁੱਕ ਦਿੰਦੀ ਸੀ ਮੇਰੀ ਦਾਦੀ ਸੱਸ।
ਇਹ ਹਰ ਇਹ ਹਰ ਪਰਿਵਾਰ ਚ ਹੁੰਦਾ ਹੈ ਜਦੋਂ ਸ਼ੁਰੂਆਤ ਹੁੰਦੀ ਹੈ ਜਦੋਂ ਵਿਆਹ ਹੁੰਦੇ ਸ਼ੁਰੂਆਤ, ਹਰ ਪਰਿਵਾਰ ਚ ਕੁਛ ਨਾ ਕੁਛ ਕਲੇਸ਼ ਹੋ ਜਾਂਦੇ ਹੈ।
ਹਾਂਜੀ, ਓਸ ਜੋ ਛੋਟੀ ਨੂੰਹ ਸੀ ਉਹਨੇ ਕਦਰ ਨਹੀਂ ਕੀਤੀ ਉਹ ਦੇ ਵਾਸਤੇ ਲੁਕ ਲੁਕ ਕੇ ਲੈ ਕੇ ਵੀ ਆਉਂਦੀ ਸੀ। ਫਿਰ ਮੈਨੂੰ ਆਸ ਪੜੋਸ ਦੱਸਦਾ ਸੀ ਕਿ ਤੂੰ ਤਾਂ ਸੇਵਾ ਕਰਦੀ ਆਂ। ਭਾਵੇਂ ਤੂੰ ਮਤਲਬ ਮਾੜਾ ਬੋਲੇ ਚੰਗਾ ਬੋਲੇ ਤੂੰ ਫੇਰ ਵੀ ਕਰਦੀ ਤੇਰੀ ਗੱਲ ਫੜੀ ਜਾਂਦੀ ਆ। ਉਹ ਛੇ ਮਹੀਨੇ ਵੀ ਨਹੀਂ ਹੋਏ ਤੇ ਉਹ ਅਡ ਹੋ ਗਈ ਉਹ ਫੇਰ ਵੀ ਚੰਗੀ। ਕੋਈ ਨੀ ਵਾਹਿਗੁਰੂ ਭਲਾ ਕਰੇਗਾ ਸਾਡਾ ਤਾਂ ਮੈ ਤੇ ਇਹ ਕਹਿੰਦੀ ਇਹਨਾ ਦਾ ਵੀ ਕਰੇ। ਅਖੀਰੀ ਟਾਈਮ ਵਿੱਚ ਵੀ ਮੈਂ ਸੇਵਾ ਕੀਤੀ। ਫੇਰ ਵੀ ਮੇਰੇ ਸਹੁਰੇ ਨੇ ਛੋਟੀ ਨੂੰਹ ਨੂੰ ਸਭ ਕੁਝ ਦੇ ਦਿੱਤਾ।
ਸਾਰੇ ਘਰ ਚ ਇਹੀ ਹੈਗਾ ਕਿ ਸਭ ਦੇ ਘਰ ਭਾਵੇਂ ਸਿੰਗਲ ਹੈ ਭਾਵੇਂ ਡਬਲ ਹੈ। ਸਭ ਦੇ ਘਰ ਏੇਹੀ ਹੈ।
ਜਵਾਕਾਂ ਦਾ ਤਾਂ ਪਤਾ ਹੀ ਹੁੰਦਾ ਨਾ ਵੱਡੇ ਵੱਡਰੇ ਨੂੰ ਕਿ ਉਹ ਕਿਉਂ ਰੋਂਦਾ? ਸਵਾ ਮਹੀਨੇ ਤੱਕ ਤਾਂ ਬੱਚਾ ਰੋਏਗਾ ਹੀ ਮੈਂ ਕਿਹਾ ਦੇਖ ਮੈਂ ਆਪਣੀ ਦਰਾਣੀ ਨੂੰ ਕਿਹਾ ਮੈਂ ਕਿਹਾ ਦੇਖ ਤੂੰ ਹੂਨੇ ਨਵੀਂ ਵਿਆਹ ਕੇ ਆਈ ਆ ਤੈਨੂੰ ਨੀ ਇਸ ਗੱਲ ਦਾ ਪਤਾ। ਤੇ ਜੋ ਜਵਾਕ ਹੁੰਦੇ ਨੇ ਨਾ ਸਵਾ ਮਹੀਨੇ ਤਕ ਰੋਂਦੇ ਨੇ। ਬਾਰ- ਬਾਰ ਰੋਂਦੇ ਹੀ ਰਹਿੰਦੇ ਨੇ। ਕਿਉਂਕਿ ਉਹਨਾਂ ਨੂੰ ਪਿਛਲੇ ਜਨਮ ਦੀ ਵੀ ਗੱਲਾਂ ਚੇਤੇ ਆਉਂਦੀਆਂ। ਮਾਂ ਪਿਓ ਯਾਦ ਆਉਂਦੇ ਨੇ। ਤੇ ਇਸ ਕਰਕੇ ਉਹ ਬੱਚਾ ਰੋਂਦਾ ਹੈ ਅਤੇ ਇਹ ਕਹਿੰਦੀ ਕਿ ਨਹੀਂ ਇਹ ਹੁੰਦਾ ਉਹ ਹੁੰਦਾ ਤੇ ਦੇਖੋ ਮੈਂ ਫਿਰ ਨਾ ਦਿਲੋਂ ਕਿਹਾ ਮੈਂ ਤੇਰੇ ਜਦ ਨਿਆਣੇ ਤੂੰ ਇੱਦਾਂ ਦੀ ਗੱਲਾਂ ਕਰਦੇ ਨਿਆਣੇ ਨੀ ਹੁੰਦੇ ਫ ਮੇਰਾ ਦਿਲੋਂ ਨਿਕਲੀ ਉਹਦੇ ਵਾਸਤੇ ਮੈਂ ਝੂਠ ਨੀ ਕਹਿੰਦੀ
ਬਿਲਕੁਲ, ਬਿਲਕੁਲ, ਇਨਸਾਨ ਦੇਖੋ ਸਾਨੂੰ ਕੋਈ ਬੋਲੇਗਾ ਸਾਡੇ ਬੱਚੇ ਨੂੰ ਬੋਲੇਗਾ ਅਸੀਂ
ਤੇ ਦੇਖੋ ਮੇਰੀ ਬਦਤ ਸੀਸ ਲੱਗੀ ਓਨੂੰ ਮੇਰੀ ਬਦਤ ਸੀਸ ਲੱਗੀ। ਉਹਦੇ ਨਿਆਣੇ ਨਹੀਂ ਹੋਏ ਜਦ ਹੋਇਆ ਨਾ ਮੇਰੀ ਸੱਸ ਦੇ ਬਾਅਦ ਹੋਇਆ ਮੇਰੀ ਸੱਸ ਬੜਾ ਘੁਮਾਨ ਕਰਦੀ ਸੀ ਕਿ ਨਹੀਂ ਇਹਦੇ ਤਾਂ ਮੁੰਡਾ ਹੈਏਗਾ। ਤਾਂ ਮੁੰਡਾ ਹੋਏਗਾ ਮੇਰਾ ਸੋਹਰਾ ਵੀ ਕਹਿੰਦਾ ਸੀ ਮੇਰੀ ਦੋ ਕੁੜੀਆਂ ਨੇ ਤੇ ਇਹ ਕਹਿੰਦੇ ਮੈਨੂੰ ਕਿ ਬਈ ਮੁੰਡੇ ਔਰ ਕੁੜੀ ਦਾ ਵੀ ਬੜਾ ਭੇਦਭਾਵ ਕਰਿਆ ਮੇਰੇ ਸਹੁਰੇ ਨੇ ਮੇਰੀ ਸੱਸ ਨੇ ਇੰਨਾ ਨੀ ਕੀਤਾ ਬਟ ਮੇਰੇ ਸਹੁਰਿਆਂ ਨੇ ਕਰਿਆ
ਹਮ, ਹਮ। ਪਤਾ ਅੱਜ, ਕੱਲ ਨੀ ਹੈ। ਅੱਜ, ਕੱਲ੍ਹ ਤੁਹਾਨੂੰ ਪਤਾ ਮੁੰਡਿਆਂ ਤੋਂ ਅੱਗੇ ਕੁੜੀਆਂ ਹੈਗੀਆਂ ਆ।
ਮੇਰੀ ਕੁੜੀਆਂ ਬਹੁਤ ਲਾਇਕ ਨੇ ਪੜ੍ਹਾਈ ਵਿੱਚ।
ਬਿਲਕੁਲ- ਬਿਲਕੁਲ ਉਹੀ ਹੈ ਨਾ। ਪਤਾ ਕੀ ਹੁੰਦਾ ਆ, ਕਈ ਲੋਕੀ ਨਾ ਜ਼ਿਆਦਾ ਮੁੰਡਿਆਂ ਨੂੰ ਅੱਗੇ ਕਰਦੇ ਆ ਪਰ ਨਾ ਥੱਪੜ ਦਾ ਆਪਾ ਜਦੋਂ ਸਾਡੀਆਂ ਕੁੜੀਆਂ ਅੱਗੇ ਆਉਂਦੀਆਂ ਆ।
ਮੇਰੀ ਕੁੜੀਆਂ ਬਹੁਤ ਪੜ੍ਹਾਈ ਵਿੱਚ ਲਾਇਕ ਨੇ। ਵੱਡੀ ਨੇ ਟਵੈਲਥ ਕਰ ਲਈਏ ਔਰ ਛੋਟੀ ਵਾਲੀ ਟੈਂਨਥ ਵਿੱਚ ਆਈਏ।
ਵਧੀਆ ਗੱਲ ਹੈ, ਅੱਛੀ ਗੱਲ ਹੈ।
ਵਿਸ਼ਵ ਟਰੱਸਟ ਦੇ ਥਰੂ ਪੜ੍ਹੇ ਨੇ ਕੋਈ ਨਹੀਂ। ਮਤਲਬ ਇਹਨਾਂ ਦਾ ਜੋ ਫਾਦਰ ਹੈ ਨਾ ਉਹ ਵੀ ਓਵਰ ਡਰਿੰਕ ਕਰਦਾ ਸੀ ਤੇ ਮੇਰੀ ਕੁੜੀਆਂ ਬਹੁਤ ਲਾਇਕ ਨੇ
ਬਿਲਕੁਲ ਕੋਈ ਨ। ਬਸ, ਬਸ ਬੱਚੇ ਕਾਬਿਲ ਹੋ ਜਾਣ ਆਪਣੀ ਤਰ੍ਹਾਂ ਤੇ ਖੜੇ ਹੋ ਜਾਣ ਹੋਰ ਕੋਈ ਦਿੱਕਤ ਨੀ ਹੁੰਦੀ।
ਹਾਂਜੀ। ਔਰ ਦੇਖੋ ਮੈਂ ਕਿਸੇ ਨੂੰ ਮੈਂ ਤਾਂ ਦੇਖੋ ਦਿਲੋਂ ਐਹੀ ਕਹਿੰਦੀ ਸੀ ਕਿ ਵੀ ਤੇਰੇ ਨਿਆਣੇ ਵੀ ਤੈਨੂੰ ਕੀ ਪਤਾ ਤੂੰ ਤੇ ਮਾਂ ਨਹੀਂ ਹੈ ਨਾ ਕੋਈ ਮਾਂ ਆਪਣੇ ਬੱਚਿਆਂ ਬਾਰੇ ਇਹ ਨਹੀਂ ਸੁਣ ਸਕਦੀ
ਨਾ, ਨਾ ਕੋਈ ਨੀ ਸੁਣੇਗੀ।
ਹਾਂਜੀ। ਤੇ ਫੇਰ ਨਾ ਉਹਦੇ ਨਿਆਣੇ ਨੀ ਹੋਏ ਤੇ ਮੇਰੀ ਸੱਸ ਨੂੰ ਏੱਦਾ ਸੀ ਉਹਦੇ ਨਿਆਣੇ ਹੋ ਜਾਣ ਉਹ ਜਦੋਂ ਤੱਕ ਜਿੰਦਾ ਸੀ ਉਹਨੇ ਉਹਦੇ ਨਿਆਣੇ ਨਹੀਂ ਦੇਖੇ ਕਿਉਂਕਿ ਉਹਦੇ ਨਾਲ ਰਲੀ ਹੋਈ ਸੀ ਜਦੋਂ ਮੈਨੂੰ ਗ਼ਲਤ ਬੋਲਦੀ ਸੀ ਉਹਨੂੰ ਸਮਝਾਂਦੀ ਨਾ ਕਿ ਨਹੀਂ ਬੱਚਾ ਰੋਏ
ਹਾਂਜੀ ਹਾਂ।
ਤੇ ਮੈਂ ਬੇਹੋਸ਼ ਵੀ ਹੋ ਗਈ ਸੀ ਜਦ ਮੇਰੀ ਛੋਟੀ ਕੁੜੀ ਹੋਈ ਸੀ ਨਾ ਤੇ ਮੈਂ ਕੌਮਾਂ ਵਿੱਚ ਚਲੀ ਗਈ ਸੀ ਤਾਂ ਮੇਰੇ ਭਰਾ ਨੇ ਪੈਸਾ ਲਾਇਆ ਸੀਗਾ ਮੇਰੇ ਉੱਤੇ ਤੇ ਸ ਮੈਂ ਸਵਾ ਮਹੀਨੇ ਹਾਂ ਪੰਦਰਾਂ ਦਿਨ ਮੈਂ ਬੇਹਸ਼ ਰਹੀ ਸੀ। ਮੇਰਾ ਨਿਆਣਾ ਛੋਟੀ ਕੁੜੀ ਮੇਰੀ ਗਿਆਰਾਂ ਦਿਨ ਦੀ ਸੀ।
ਹਾਂਜੀ, ਹਾਂਜੀ।
ਤੇ ਫਿਰ ਉਹ ਪ। ਉਹ ਫਿਰ ਚਲੀ ਗਈ ਘਰ ਛੱਡ ਕੇ ਐਸੇ ਗੱਲ ਤੇ ਚਲੀ ਗਈ ਮਤਲਬ ਆਈ ਪਹਿਲਾਂ ਫੇਰ ਚਲੀ ਗਈ ਜਦੋਂ ਮੈਂ ਬੇਹੋਸ਼ ਈ ਨਾ ਤੇ ਮੇਰੀ ਸੱਸ ਨੇ ਕਿਹਾ ਇਹਨੂੰ ਨਾ ਸੋਨੇ ਦੇ ਸੈਟ ਦਾ ਦੀ ਬੇਹੋਸ਼ੀ ਛਾਈਏ ਤੇ ਮੈਨੂੰ ਵੀ ਕਿਸੇ ਨੇ ਦੱਸਿਆ ਪਤਾ ਹਾਂ ਮੇਰੀ ਦੁਰਾਨੀ ਦਾ ਮੂੰਹ ਤੋਂ ਨਿਕਲਿਆ ਸੀ ਕਹਿੰਦੇ ਕੀ ਗੱਲ ਜਦ ਮੈਨੂੰ ਹੋਸ਼ ਆਇਆ ਨਾ ਤੇ ਮੈਨੂੰ ਕਹਿੰਦੀ ਕਿ ਸੋਨੇ ਦੇ ਸੈਟ ਦੀ ਬੇਹੋਸ਼ੀ ਹੋਸ਼ੀ ਛਾਈਏ ਮੈ ਕਿਹਾ ਨਹੀਂ ਉਹ ਤਾਂ ਮੇਰਾ ਵਾਹਿਗੁਰੂ ਜਾਣਦਾ ਕਿ ਮੈਨੂੰ ਕਿਹੜੀ ਗੱਲ ਦੀ ਬੇਹੋਸ਼ੀ ਛਾਈ ਸੀ ਭੁੱਖਾ ਰੱਖ, ਰੱਖ ਕਿ ਮੈਨੂੰ ਬੇਹਸ਼ੀ ਹੋਣੀ ਸੀ ਬਈ ਔਰ ਕੁੱਛ ਮੇਰੇ ਗੱਲ ਮੇਰੇ ਦਿਲ ਤੇ ਗੱਲ ਲੱਗ ਗਈ ਕਿ ਮੇਰੇ ਬੱਚੇ ਕਰਕੇ ਇਹ ਕਹਿੰਦੇ ਨੇ ਕਿ ਬੱਚਾ ਰੋ ਰਿਹਾ, ਬੱਚਾ ਰੋ ਰਿਹਾ।
ਚਲ ਠੀਕ ਆ ਤਾਨੂੰ ਕਰਦੀ ਆ ਕੋਲ ਮੈ ਓਕ ਜੀ।
ਹਮ।